ਹੈਲੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ
ਹੋਰ ਕਿ
ਵਧੀਆ- ਵਧੀਆ ਤੁਸੀਂ ਦੱਸੋ
ਬਸ ਵਧੀਆ, ਹੋਰ ਕੀ ਕਰ ਰਹੇ ਹੋ
ਬਸ ਕੁਛ ਨੀ, ਮੈਂ ਥੋੜੀ ਬ੍ਰੇਕਫਾਸਟ ਕਰ ਲਈਏ
ਹਾਂਜੀ। ਹੋਰ ਤੁਸੀ ਸੁਣਾਓ
ਬਸ ਵਧੀਆ
ਅੱਛਾ, ਹੋਰ ਕੀ ਗਪਸ਼ਪੇ।
ਗਪੁਸਪ ਕੁਛ ਵੀ ਨੀ ਹੈ।
ਅੱਛਾ।
ਉਹ ਫੋਨ ਕਰ। ਹਲੀ ਮੈਂ ਪੁੱਛਨੀ ਆ ਫ੍ਰੈਂਡ ਦਾ ਹਾਲ ਚਾਲ ਤੁਆਡੇ ਸਾਰੇ ਫ੍ਰੈਂਡ ਠੀਕ ਨੇ। ਤੁਸੀ ਕੈ ਰੇ ਸੀ ਨਾ ਅੱਗੇ ਮੈ ਮਿਲਿਆ ਨੀ ਤਿੰਨ ਚਾਰ ਪੰਦਰਾਂ ਮਿਨਟ ਚ ਪੁੱਛਿਆ ਮਿਲੇ ਨੇ ਕੀ ਨਈ ਮਿਲੇ ਹਜੇ
ਮ ਉਹ ਤਾਂ ਮਿਲ ਗਿਆ ਨਾ ਮਿਲਣਾ ਜਾਣਾ ਫਰੈਂਡਾਂ ਨੂੰ ਮਿਲਲੇਗਾ
ਕਨੂੰ ਵੀ ਟਾਈਮ ਦੇਣਾ ਪੈਂਦਾ ਟਾਈਮ ਨਹੀਂ ਮਿਲਦਾ ਹੈ।
ਹੋਰ ਦੱਸੋ
ਕਿੱਥੇ ਘੁੰਮਣ ਜਾਣਾ?
ਕੀ
ਗਰਮੀਆਂ ਦਾ ਮੌਸਮ ਹੈ ਸਾਰੇ ਘੁੰਮਣ ਜਾ ਰਹੇ ਤੁਸੀਂ ਕਿੱਥੇ ਘੁੰਮਣ ਜਾਣਾ ਹੈ।
ਫਨਿੰਡ ਨੂੰ ਮੈਂ ਕਿਹਾ ਸੀ ਮੈਂ ਚੱਲਦੇ ਆ ਕਿਤੇ ਘੁੰਮਣ ਆ
ਹਮ-
ਬਟ ਉਹ ਮਨ ਨੀ ਰਿਹਾ ਉਹ ਕਹਿੰਦਾ ਕਿ ਮੇਰੇ ਕੋਲ ਟਾਈਮ ਨੀ ਹੈ ਮੈਂ ਇਸੇ ਜਾ ਨੀ ਸਕਦਾ ਤੇ ਬਾਅਦ ਨੂੰ ਵੇਖਾਂਗਾ ਬਾਅਦ ਨੂੰ ਵੇਖਾਂਗਾ ਉਹ ਬਾਅਦ ਕਰਦੇ ਕਰਦੇ ਦੋ ਮਹੀਨੇ ਤੋਂ ਵੈਸੇ ਹੀ ਲੰਘਾ ਗਿਆ
ਹਾਂ
ਦੇਖਦੇ ਹਾਂ ਕਿ ਜੇ ਉਹ ਮੰਨਦਾ ਹੈ। ਕਿਤੇ ਜਾਣ ਨੂੰ ਤੇ ਫਿਰ ਚੱਲ ਜਾਵਾਂਗੇ। ਬਟ ਮੈਨੂੰ ਲੱਗ ਨੀ ਰਿਹਾ ਜਿਸ ਵੇ ਉਹ ਕਹਿੰਦਾ ਨਾ ਮੁਸ਼ਕਿਲ ਲੱਗ ਰਿਹਾ ਮੈਨੂੰ-
ਅਛਾ-
ਜਾਂ ਉਹ ਜਬਰਦਸਤੀ ਉਹਨੂੰ ਮਨਾ ਕੇ ਲੈ ਕੇ ਜਾਣਾ ਪਊਗਾ ਕਿਉਕਿ ਮੇਰਾ ਘੁੰਮਣ ਦਾ ਬਾਹਰ ਨੂੰ ਬਹੁਤ ਸ਼ੌਂਕ ਹੈ। ਬਹੁਤ ਮਜ਼ਾ ਆਉਦਾ ਬਟ ਉਹ ਘੁੰਮਣਾ ਉਹ ਵੀ ਚਾਹਦਾ ਹੈ। ਬਟ ਉਹ ਕੰਮ ਕਾਜ ਵੀ ਬਿਜੀ ਰਹਿੰਦਾ ਨਾ ਤਾਂ ਕਰਕੇ
ਹਾਂ ਹਾਂ ਹੋਰ ਕੋਈ ਨਹੀ ਆ ਉਹਨੂੰ ਲੈ ਜੋਓ
ਨਹੀ ਇਨੇ ਦੂਰ ਨੀ ਜਾਣਾ ਇਥੇ ਲਾਗੇ ਹੀ ਘੁੰਮਣਾ ਸੀ ਕਿਥੇ ਜਾਣਾ ਸੀ। ਲੱਗਿਆ ਵੀ ਅੱਛੀਆਂ ਜਗ੍ਹਾ ਹੈਗੀਆਂ ਨਾ ਘੁੰਮਣ ਦੀਆਂ ਹੂੰ
ਅਤੇ ਹੂੰ
ਹਮ
ਕਿ-
ਘਰ ਵਾਸਤੇ ਕੀ ਬਣਵਾਇਆ ਖਾਣ ਦੀ-
ਘਰ ਵਾਸਤੇ
ਪੈਰ ਵਾਸਤੇ ਲੰਚ ਵਿੱਚ ਕੀ ਖਾਣਾ ਆ
ਲੰਚ ਵਿੱਚ ਅਜੇ ਤਾਂ ਪਤਾ ਨੀ ਮੈਨੂੰ ਦੇਖਾਂਗੇ ਮੰਮਾ ਕੀ ਬਣਾਉਂਦੇ ਨੇ ਖਾ ਦਵਾਂਗਾ
ਸ ਹੀ ਰਹਿੰਦੇ ਹੋ
ਹਮ
ਘਰ ਇਹ ਰਹਿੰਦੇ ਹੋ-
ਹਮ
ਹਮ
ਹੋਰ ਸੁਣਾਓ
ਬਸ ਵਧੀਆ-
ਹਾਂਜੀ ਕੀ ਲਭਦੀ ਪਈ ੲੈ ਪੈਂਟ ਲਾਈਟ ਗਈ। ਬੁਣ ਥੱਲੱ ਹੋਰ ਦੱਸੋ-
ਬਸ ਵਧੀਆ- ਵਧੀਆ ਤੁਸੀ ਸੁਣਾਓ
ਵਧੀਆ ਹੈ ਵਧੀਆ ਸਭ ਵਧੀਆ ਕਿਰਪਾ ਮਾਲਕ ਦੀ
ਹਮ ਐਪ ਯੂਜ ਕਰ ਲੈਂਦੇ ਔਨਲਾਈਨ
ਹਾਂ -
ਕਿਹੜੀ ਕਿਹੜੀ ਐਪ ਔਨਲਾਈਨ ਯੂਜ ਕਰ ਰਹੇ ਹੋ, ਐਪਲ, ਫਲਿਪਕਾਰਟ, ਐਮਾਜੋਨ, ਫਲਿਪ ਤੋਂ ਜ਼ਿਆਦਾ ਉਹ ਕਰਦੇ ਹੋ ਚੀਜ਼ਾਂ ਮੰਗਵਾਉਂਦੇ ਹੋ। ਫਲਿਪਕਾਰਟ, ਐਮਾਜੋਨ ਮਨਮੇਨ ਮੰਤਰਾ ਕਟ ਯੂਜ ਕਰਦੇ ਠੀਕ ਹੈ ਬਟ ਫਲਿੱਪਕਾਰ ਤੇ ਇੰਨਾ ਅਛਾ ਰਿਵਿਊ ਨ ਨਹੀ ਆਉਦਾ
ਨਈ ਕੁਆਲਟੀ ਇਸ਼ੂ ਹੁੰਦਾ ਕਿ ਇਤਨਾ ਕੱਪੜੇ ਦੀ ਤਾਂ ਆਉਦਾ ਹੀ ਆਉਦਾ ਜੀਵੇ ਮਰਜ਼ੀ ਤੁਸੀ ਔਨਲਾਈਨ ਚੋ ਲੈ ਕੇ ਖਰੀਦ
ਨਹੀ, ਨਹੀ, ਨਹੀ ਇਤਨਾ ਨੀ ਆਉਦਾ ਮੀਂ ਮਿੰਤਰਾ ਤੋਂ ਨੀ ਆਉਦਾ ਮਿੰਤਰਾ ਸੇਮ ਆਉਦਾ ਆ
ਹਾਂ ਵ ਉਹ ਕੱਪੜੇ ਤੋਂ ਕੁਆਲਿਟੀ ਨਹੀ ਨਾ ਆਉਦੀ ਜਿਹੜੀ ਕੁਆਲਿਟੀ ਹੁੰਦੀ ਹੈ। ਚੀਜ਼ਾਂ ਠੀਕ ਆ ਅੱਛੀਆਂ ਆ ਜਾਂਦੀਆਂ ਕਲਰਫੁੱਲ ਆ ਜਾਂਦੀਆਂ ਡਿਜ਼ਾਇਨ ਆਉਂਦੇ ਨੇ ਬਟ ਮੇਨ ਚੱਕਰ ਹੁੰਦੀ ਕੱਪੜੇ ਦੀ ਕੁਆਲਿਟੀ ਕਿ ਕਿੰਨਾ ਚਿਰ ਟਿੱਕੇਗਾ ਇਹ ਉਹ ਫਿਰ ਕੁਆਲਿਟੀ ਨਾਲ ਥੋੜ੍ਹਾ ਕੰਪ੍ਰੋਮਾਈਜ਼ ਕਰਨਾ ਹੁੰਦਾ ਦੇਖੋ
ਤੂੰ ਬਸ ਆਉਂਦੀ ਆ ਫਲਿਪਕਾਰਟ ਤੇ ਮੀਸ਼ੋ ਦੇ ਸੇਮ ਦਿਖਾਂਦੇ ਕੁਛ ਹੈ ਭੇਜਦੇ ਕੁੱਛ ਹੈ ਕੁਛ ਠੀਕ ਭੇਜ ਦੇਂਦੇ ਆ ਪਰ ਕੁਛ ਬੇਕਾਰ ਚੀਜ਼ ਭੇਜਦੇ ਆ
ਹਾਂ ਉਹ ਤਾਂ ਹੈ
ਰਿਵਿਊ ਚੈੱਕ ਕਰਕੇ ਮੰਗਵਾ ਲਓ ਬਟ ਤੁਹਾਨੂੰ ਬੇਕਾਰ ਹੀ ਚੀਜ਼ ਭੇਜਣਗੇ ਮਨਤਰਾ ਇਹ ਤਾਂ ਅੱਛੀ ਹੈ ਥੋੜੀ ਮਤਲਬ ਅਜ ਕਲ ਤੇ ਵੇਪਰ ਚੀਜ਼ ਚੱਲ ਜਾਂਦੀ ਹੈ ਬਹੁਤ ਟਾਈਮ ਤਕ
ਹਮ
ਫਲਿਪ ਕਾੜ ਚ ਵੀ ਠੀਕ ਹੈ ਪਰ ਉਹ ਨਹੀਂ ਭੇਜ ਦੇ ਜੋ ਦਿਖਾਂਦੇ ਹੈ ਭੇਜ ਦੇਣਗੇ ਤੇ ਫਿਰ ਕੱਪੜਾ ਸਾਰਾ ਡੀਫੈਂਸ ਭੇਜਗੇ ਕਲਰ ਹ ਡਿਫਰੈਂਟ ਹੋ ਜਾਏਗਾ ਇਹ ਕੱਪੜਾ ਕੱਪੜਾ ਥੋੜ੍ਹਾ ਡਿਫਰੈਂਟ ਹੋ ਜਾਏਗਾ ਐਸਤਰਾ ਭੇਜਦੇ ਹਾਂ
ਨਹੀਂ ਉਹ ਗੱਲਤ ਹੈ
ਓਕੇ
ਹੂੰ
ਫਲਿੱਪਕਾਰਟ ਤੋਂ ਬਹੁਤ ਘੱਟ ਮੰਗਾਨੀ, ਫਲਿੱਪਕਾਰਟ ਤੋਂ ਮੰਗਾਨੀ ਆ, ਮੈਂ ਸਿਰਫ਼ ਫਲਿੱਪਕਾਰਟ ਤੋਂ ਸਮਾਨ ਮੰਗਾਨੀ ਹਾਂ। ਕੀਰਤ ਦਾ ਜਿਵੇ ਟੈਂਟ ਹਾਊਸ ਵਗੈਰਾ ਹੋਗਿਆ, ਹੋਰ ਨਿੱਕਾ-ਮੋਟਾ ਟੈਡੀ ਵਗੈਰਾ ਹੋ ਗਏ, ਉਹ ਮੰਗਾਦੀਆਂ ਮੈ ਫਲਿੱਪਕਾਰਟ ਤੋ।
ਅਛਾ।
ਪੱਕੀ ਨੀੰਦ'ਚ ਨੇ।
ਹੂੰ
ਓਕੇ। ਠੀਕ ਐ, ਮਿੰਤਰਾ ਵੀ ਅੱਛਾ ਯਾ, ਹੋਰ ਐਮਾਜ਼ੋਨ ਵੀ ਅੱਛਾ ਹੈ, ਐਮਾਜ਼ੋਨ, ਫਲਿਪਕਾਰਟ ਦੋਨੋ ਸੇਮ ਐ, ਐਮਾਜ਼ੋਨ ਤੁਸੀਂ ਕਲਿੱਕ ਕਰੋਗੇ, ਫਲਿਪਕਾਰਟ ਓਪਨ ਹੋ ਜੇਗਾ, ਫਲਿੱਪਕਾਰਟ ਕਰੋਗੇ ਐਮਾਜ਼ੋਨ ਹੋਜੇਗਾ।
ਹੂੰ
ਮੀਸ਼ੂ ਦਾ ਵੀ ਸਿਸਟਮ ਸਹੀ ਹੈ, ਪਰ ਮੀਸ਼ੂ ਤੇ ਆਇਆ ਕਿ ਚੀਜ਼ ਬੈਸਟ ਨੀ ਮਿਲਦੀ ਐ, ਮੀਸ਼ੋ ਤੇ ਮੇਰੇ ਨਾਲ ਬਹੁਤ ਵਾਰੀ ਐਹੀ ਹੋਇਆ ਮੰਗਾਂਦੀ ਕੁਛ ਆਓ, ਆਂਦਾ ਕੁਛ ਐ।
ਅੱਛਾ-ਅੱਛਾ।
ਤਾਂ ਫਿਰ, ਮੀਸ਼ੁ ਯੂਜ ਹੀ ਨਹੀਂ ਕਰਦੀ। ਐਮਾਜ਼ੋਨ ਯਾ ਫਿਰ ਮਿਨ ਮੀੰਤਰਾ ਯਾ ਫਿਰ ਔਫਲਾਈਨ। ਔਫਲਾਈਨ 'ਮੈਂ' ਜਿਆਦਾ ਕਰਦੀਆਂ 'ਔਨਲਾਈਨ'ਮੈਂ ਘੱਟ ਕਰਦੀ ਹਾਂ।
ਹੂੰ, ਓਹ ਤਾਂ ਹੈ।
ਟੇਨਸ਼ਨ ਹੁੰਦੇ ਆ। ਚੀਜ਼-ਚੀਜ਼ ਦੀ ਕੁਆਲਿਟੀ ਦੇਖਣ ਨੂੰ ਮਿਲ ਜਾਂਦੀ ਐ, ਕੱਪੜਾ ਛੂਹ ਕੇ ਪਤਾ ਦਾ ਕਿਹੜਾ ਓਹਦਾ ਕੱਪੜਾ ਯਾ।
ਹੂੰ
ਮੈਂ, ਜਿਆਦਾਤਰ ਮੰਮੀ ਹੋਏ ਨਾਲ ਤੇ ਫਿਰ ਮੈਂ ਤਾਂ ਕਰਨੀ ਆਂ, ਕਿਉਂਕੀ 'ਮੰਮੀ' ਦੀ ਥੋੜ੍ਹੀ ਚੌਇਸ ਹੋ ਜਾਂਦੀ ਆ, ਥੋੜੀ। ਤੈ ਤੋਂ
ਹਾਂ, ਓ ਤਾਂ ਹੈ।
ਯਾਂ ਫਿਰ, ਮੇਰੇ ਕੋਲ, ਮੰਮੀ ਨਾਲ ਮੰਮੀ ਨੇ ਵੀੇਡੀਓ ਕੌਲ ਕਰ ਲੈਨੀ ਆਂ, ਮੰਮੀ ਦੱਸੋ ਕਿਹੜੀ ਪਸੰਦ ਹੈ।
ਹਾਂ
ਜਾਣਾਯਾ ਆਜ ਤਾਂ ਸੂਟ ਲੈਣ। ਤੇ ਮੰਮੀ ਨੂੰ ਈ ਕਰਾਂਗੀ ਵੀਡੀਓ ਕੌਲ, ਮੰਮੀ ਦੱਸੇਗੀ ਫਿਰ ਮੈਂ ਓਈਓ ਲਾਂਗੀ।
ਅੱਛਾ।
ਆਪਣੇ ਕੱਪੜੇ ਵੀ, ਆਪ ਪਸੰਦ ਨਹੀਂ ਆਇਆ। ਪਰ, ਡਿਜ਼ਾਇਨ ਮੇਰਾ ਪਸੰਦ ਦਾ ਆਂਦਾ, ਕਲਰ ਮੰਮੀ ਦੇ ਪਸੰਦ ਦਾ ਆਂਦਾ।
ਅੱਛਾ-ਅੱਛਾ। ਹ
ਕੀਤੀ ਇਸ ਬਿਲਕੁਲ ਵ੍ਹਾਈਟ ਤੇ। ਉਹ ਕੀਦੀ ਪਸੰਦ ਦਾ ਸੀ। ਮੰਮੀ ਕਹਿੰਦੀ ਨਾ ਲੈ ਫਿਰ, ਦੋ ਜਗ੍ਹਾ ਤੋਂ, ਮੈਂ, ਕਿਹਾ ਨਹੀਂ ਲਿਆਵਾਂਗੀ ਤੇ ''ਮੈਂ ਹੀ।
ਮੇਕਅਪ ਤਾਂ ਸੋਹਣੇ ਤੁਸੀਂ ਮੰਗਾਂਦੇ ਹੁੰਦੇ।
ਇੱਕ-ਅੱਧਾ ਸਮਾਨ ਮੈਂ ਔਨਲਾਈਨ ਹੀ ਮੰਗਾਉਨੀ ਆਂ, ਇੱਕ ਮੰਗਾਈ ਸੀ, ਮੈਂ ਰੀਨੇ ਦੀ ਕ੍ਰੀਮ।
ਮੈਨੂੰ ਨਾ, ਮੈਨੂੰ ਨਾ ਦੇ ਪਿੱਛੇ ਜੇ ਗਰਮੀ'ਚ ਮੈਂ ਰਿਹਾ ਨਾ ਥੋੜਾ ਬਾਹਰ ਧੁੱਪੇ, ਤੇ ਮੈਨੂੰ ਟੈਨੀੰਗ ਹੋ ਗਈ ਸੀ। ਤੇ ਮੇਰੇ ਫਰੈਂਡ ਨੇ, ਫਿਰ ਮੈਨੂੰ ਨਾ ਇੱਕ ਪ੍ਰੋ, ਲੈਕੇ ਦਿੱਤਾ ਔਨਲਾਈਨ ਪ੍ਰੋ ਟੈਨੀੰਗ ਰਿਮੂਵਰ ਕਰਨੇ ਵਾਲਾ ਹੈਗਾ, ਫੇਸ ਵਾਸ਼ ਲੈਕੇ ਦਿ ਤਾ, ਉਹ‌ ਤਾਂ, ਮੈਂ ਉਹਨੂੰ ਮੈਂ ਯੂਜ ਕੀਤਾ ਨਾ, ਸੱਚੀ ਬਾਈਗਾਡ ਅੱਛਾ ਰਿਜ਼ਲਟ ਆਇਆ। ਮੇਰੀ ਸਕਿਨ ਤੇ। ਟੈਨੀਂਗ ਰਿਮੂਵ ਹੋਗੀ। ਬਹੁਤ ਅੱਛਾ, ਪ੍ਰੋਡਕਟ ਦਿੱਤਾ। ਫਰੈਂਡ ਖਿਆਲ ਵੀ ਮੇਰੇ ਰੱਖਦੇ ਨੇ ਮੇਰਾ, ਐਸੀ ਗੱਲ ਨੀ ਨੇ ਮੈਂਨੂੰ ਲੈਕੇ ਦਿੱਤਾ, ਕਹਿੰਦਾ ਇਹ ਯੂਜ ਕਰੋ, ਓਹਨੇ ਮੇਰ ਤੇ ਲੈਕੇ ਆਇਆ।
ਹੁਂ-ਹੁਂ।
ਕੁਛ ਕਰਦਾਂ ਹਾਂਜੀੇ, ਹੈਗਾ। ਅੱਛਾ, ਟੈਨਿੰਗ ਮੇਰੀ ਰਿਮੂਵ ਹੋ ਗਈ। ਅੱਛਾ ਰਿਜ਼ਲਟ ਮਿਲਿਆ ਮੈਨੂੰ। ਸੂਟ ਕਰ ਗਯਾ ਮੈਨੂੰ ਉਹ ਪ੍ਰੋਡਕਟ।
ਕਿਨੂੰ ਨਹੀਂ ਕਰਦਾ?
ਹਾਂ, ਕਇਯਾਂ ਨੂੰ ਨਹੀਂ ਕਰਦਾ। ਸਕੀਨ ਤਾਂ ਹੁੰਦਾ ਤੁਹਾਡੀ ਡਰਾਈ ਸਕਿੱਨ ਹੁੰਦੀ, ਕਿਸੇ ਦੀ ੳਇਲੀ ਹੁੰਦ
ਏਹ ਵੀ ਉਇਲੀ ਹੈ। ਮੇਰੀ ਬਹੁਤ ਜ਼ਿਆਦਾ ਉਇਲੀ ਸਕਿੱਨ ਹੈ।
ਅੱਛਾ, ਹੁਂ।
ਦੀ ਭੈਣ ਦੀ ਞੀ ਨਹੀਂ, ਮੇਰੀ ਭੌਂਣ ਦੀ ਢਰਾਈ ਸਕਿਨ ਅ, ਮੇਰੀ ਅ ਮੇਰੀ ਮੰਮੀ ਦੀ ੳਈਲੀ ਸਕਿੱਨ
ਹਾਂ।
ਆਖਿਰ ਕੁੱਛ ਨਈਂ ਕਰ ਸਕਦੇ ਫੇਸ ਤੇ। ਰੇਨੇ ਦੀ ਕਰ੍ਰੀਮ ਮੰਗਵਾਈ ਏ, ਉਹਦਾ ਰਿਜ਼ਲਟ ਬਹੁਤ ਅੱਛਾ ਨਿਕਲਿਆ ਏ।
ਹੁਂ।
ਅੱਸੀ ਏਫ ਬੀ ਮੰਗਵਾਇਆ ਸੀ, ਮੈਨੂੰ ਓਦਾ ਰਿਜ਼ਲਟ ਜਾਦਾ ਅਛਾ ਨਈ। ਮੈਂ ਯੂਜ ਵੀ ਨਹੀਂ ਕਰਦੀ ਇਹ ਤਾਂ ਮੈਂ ਘਰ ਕੁਛ ਕੁਛ ਨੀ ਲਗਾਉਂਦੀ ਆਂ। ਸਿਰਫ ਮੋਸਚਰਾਈਰ ਬਸ।
ਹੁਂ।
ਪਰ ਕਿਵੇਂ ਆਂ, ਸ਼ਾਮੀ-ਦੁਪਹਿਰ ਵੇਲੇ ਪੈਕ ਵਗੈਰਾ ਲਗਾ ਲੈਂਦੀ ਆਂ। ਇੱਕ ਦਿਨ ਛੋੜ ਕੇ ਪੈਕ ਲਗਾ ਲਿਆਯਾ ਜਾ ਫਿਰ। ਸਬ ਕਰ ਲਿਆ ਬਸ।
ਅੱਛਾ-ਅੱਛਾ।
ਹਾਂ ਬਾਂ ਮੈਂ ਬਿਲਕੁਲ ਨਾਲ ਆਂ, ਤੁੱਸੀ ਮੇਰੀ ਓ ਲਿਪਸਟਿਕ, ਮੇਰੇ ਦਾਣੇ ਹੋ ਜਾਂਦੇ ਹ, ਮੈਂ ਕੁਛ ਹੀ ਜ਼ਿਆਦਾ ਲਗਾ ਲਾ ਹਲ ਖਾਲੀ ਏਸ ਓ ਲਗਾਨੀ ਆਂ ਏਸ ਪੀ ਏਫ, ਤੇ ਬਸ। ਸੀਰਮ ਞਗੈਰਾ ਲਗਾਉਨੀ ਆਂ, ਕਰੀਮ ਮੈਂ ਕੋਈ ਨਈਂ। ਓਦਾ ਰਿਜ਼ਲਟ ਬੜਾ ਅਛਾ ਹੈਗਾ ਕਰੀਮ ਦਾ।
ਅੱਛਾ। ਬੰਦਾ ਹੋਯਾਂ, ਇਦੋਂ ਬਾਦ। ਟਾਈਮ ਕੱਢ ਦਿੰਦਾ। ਬੰਦਾ ਫਰੀ ਹੋਵੇ ਨਾ ਓਸ ਗੇਲ
ਕਰਨਾ ਪੈਂਦਾ, ਫਰੀ ਹੋਵੇ ਨਾ ਹੋਵੇ। ਟਾਈਮ ਕੱਢਣਾ ਪੈਂਦਾ, ਫ੍ਰੀ ਹੋਵੋ ਜਾਂ ਨਾ ਹੋਞੋ। ਅੱਛਾ ਆਪ ਨੂੰ ਟਾਈਮ ਕੱਢਨਾ ਚਾਹੀਦਾ ਆਪਣੀ ਸਕਿੱਨ ਲਈ।
ਹੁਂ।
ਹੁਂ-ਹੁਂ। ਚਲੋ, ਠੀਕ ਹੈ।
ਚਲ ਠੀਕ ਏ, ਸਤਿ ਸ਼੍ਰੀ ਅਕਾਲ।